ਹਾਂਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ, ਤੁਹਾਡਾ।
ਵਧੀਆ ਵਧੀਆ ਤੁਸੀਂ ਸੁਣਾਓ ਕਿੱਥੇ ਰਹਿੰਦੇ ਹੋ ਅੱਜ ਕੱਲ ਬੜੇ ਬਿਜ਼ੀ ਹੋ ਗਏ ਤੁਸੀਂ ਤਾਂ ਕਹਿ ਰਹੇ ਸੀ ਆਣਾ ਆਏ ਤੇ ਹੈ ਨਹੀਂ।
ਹਾਂਜੀ ਹਾਂਜੀ ਮੈਂ ਅੱਜ ਨਾ ਫਰੂਟ। ਲੈਣ ਜਾ ਰਿਹਾ ਜੀ ਤੇ ਤੁਹਾਨੂੰ ਤੁਹਾਡਾ ਮੈਂ ਤੁਹਾਡੇ ਦੇਖ ਕੇ ਤੁਸੀਂ ਬਾਈਕ ਤੇ ਜਾ ਰਹੇ ਸੀ ਆਪਣੀ ਐਕਟੀਵਾ ਤੇ। ਤੇ ਮੈਂ ਕਿਹਾ ਤੁਸੀਂ ਮੈਨੂੰ ਵੇਖਿਆ। ਨੀ ਮੈਂ ਤੁਹਾਨੂੰ ਉਹ ਵੀ ਕੀਤੀ ਸੀ। ਮੈਂ ਦੂਰੋਂ ਫਰੂਟ ਲੇ ਰਹੇ ਆ ਇਸ ਟਾਈਮ ਮੈਂ
ਅੱਛਾ ਮੇਰਾ ਧਿਆਨ ਨੀ ਪਿਆ ਹੋਣਾ ਮੈਨੂੰ ਨੀ ਪਤਾ ਲੱਗਿਆ ਕਿ ਤੁਸੀਂ ਹੈਗੇ ਹੋ। ਮੈਂ ਗਈ ਤਾਂ ਸੀਂ ਮਾਰਕੀਟ ਮੈਂ ਜਦੋਂ ਮੈਂ ਵੀ ਸਬਜ਼ੀ ਲੈਣ ਗਈ ਸੀਗਾ।
ਹੁ
ਐਕਟਿਵਾ ਤੇ ਹੀ ਸੀਗਾ ਬਾਕੀ ਸਮਝ ਨੀ ਆਉਂਦਾ। ਕੀ ਲਈਏ ਤੇ ਕੀ ਨਾ ਲਈਏ ਸਬਜ਼ੀ ਦਾ ਵੀ ਅੱਜ ਕੱਲ੍ਹ ਸਮਝ ਨਹੀਂ ਆਉਂਦਾ ਕੀ ਬਣਾਈਏ ਕੀ ਨਾ ਬਣਾਈਏ। ਉਹ ਤਾਂ ਫਰੂਟਸ ਵੀ ਇਨਾ ਮਹਿੰਗਾ ਹੋਇਆ ਤੇ ਸਬਜ਼ੀਆਂ ਵੀ ਤੇ ਬਾਕੀ ਸਭ ਫਰੂਟਸ ਆ ਤੇ। ਪਤਾ ਹੀ ਨਹੀਂ ਲੱਗਦਾ ਪਿਆ ਕਿਵੇਂ ਲੈਣਾ ਹੈ ਕਿਵੇਂ ਨਹੀਂ ਲੈਣਾ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਮਿਲਾਵਟੀ ਚੀਜ਼ਾਂ ਕਿੰਨੀਆਂ ਆ ਰਹੀਆਂ ਨੇ।
ਬਿਲਕੁਲ ਠੀਕ ਕਹਿ ਰਹੇ ਹੋ। ਤੁਸੀਂ ਕਿਉ ਕੀ ਨਾ ਮੈਂ ਵੀ ਨਾ ਮੈਂ ਵੀ ਨਾ ਮੈਂ ਆਪਣਾ ਕੀ ਪਿਛਲੇ ਵੇਖ ਨਾ ਤਰਬੂਜ਼ ਲਿਆਇਆ ਸੀ ਤਰਬੂਜ਼। ਤੇ ਤਰਬੂਜ ਨੂੰ ਜਦੋਂ ਕੱਟਿਆ ਨਾ ਝੱਗ ਜੀ ਆਉਣ ਲੱਗ ਪਈ। ਹ।
ਅੱਛਾ!
ਤੇ ਮੈਂ ਕਿਹਾ ਇਹਕੀ ਚੀਜ਼ ਏ। ਦੋਨੋ ਫੋਲਿਆਂ। ਤਰਬੋਜ ਨੂੰ ਤੇ ਬਹੁਤ ਹੀ ਜ਼ਿਆਦਾ ਰੈਡ ਸੀ ਜਿਵੇਂ ਹੁੰਦਾ ਹੈ। ਬਹੁਤ
ਨਕਲੀ ਰੰਗ ਹੋ ਗਿਆ ਜਿਵੇਂ ਜਿਵੇਂ ਟੀਕਾ ਵਗੈਰਾ ਲੱਗ ਕੇ ਨਕਲੀ ਰੰਗ ਦਾ ਟੀਕਾ। ਲੱਗਿਆ ਦਾ ਤੇ ਉਹ ਲਾਲ ਕੀਤਾ ਦਾ ਤੇ ਮਿੱਠਾ ਕੀਤਾ। ਲੈ ਬਸ ।
ਤੇ ਮੈਂ ਜਦੋਂ ਹਲਕਾ ਜ ਖਾਧਾ ਨਾ ਹਲਕਾ ਜਿਹਾ ਖਾਧਾ ਮੈਨੂੰ ਟੇਸਟ ਅਲਗ ਲੱਗ ਗਿਆ ।
ਅੱਛਾ ਅੱਛਾ ਅੱਛਾ ਅਰੇ ਐਵੇਂ ਤੁਸੀਂ ਤਾਂ। ਹੱਸ ਰਹੇ ਹੋ ਤੇ ਐਵੇਂ ਹੀ ਮੈਂ ਤੇ ਨਿਊਜ ਦੇਖੀ ਸੀਗਾ ਇੱਕ ਮੁੰਡੇ ਨੇ ਤਰਬੂਜ ਖਾਧਾ ਮਤਲਬ ਬਾਜ਼ਾਰੋਂ ਆਇਆ ਤੇ ਥੋੜ੍ਹੀ ਦੇਰ ਤਰਬੂਜ ਖਾਧਾ ਥੋੜੀ ਦੇਰ ਬਾਅਦ। ਤੇ ਥੋੜ੍ਹੀ ਦੇਰ ਬਾਅਦ ਹੀ ਮਤਲਬ ਇਹ ਲਗਾ ਲਓ ਦੋ ਮਿਨੀਮਮ ਮੈਕਸੀਮਮ ਦੋ ਘੰਟੇ ਦੇ ਅੰਦਰ ਉਹਨੂੰ ਕੁਛ ਹੋ ਜਾਂਦਾ ਹੈ ਤੇ ਅ। ਉਨਦਾ ਸਪੋਰਟ ਉਹਦੀ । ਹੋ ਜਾਂਦੀ ਹੈ।
ਹਾਂਜੀ।
ਤੇ ਫੇਿਰ ਉਹਦਾ ਪਤਾ ਕਰਾਇਆ ਜਾਂ ਕਿਉਂ ਹੋਈਏ ਤੇ ਪਤਾ ਲੱਗਦਾ ਕਿ ਇਹਨੇ ਜ ਤਰਬੂਜ ਖਾਧਾ ਸੀ ਤੇ ਤਰਬੂਜ ਵਿੱਚ ਕੁਛ ਐਸੀ ਮਤਲਬ ਮਿਲਾਵਟ ਹੋਈ ਦੀ ਸੀ ਕੁਛ ਐਸਾ ਟੀਕਾ ਜਾਂ ਇੰਜੈਕਸ਼ਨ ਲੱਗਿਆ ਦਾ ਸੀ ਕਰਨ ਬਈ ਉਹਦੀ ਡੈਥ ਹੋ । ਤੇ ਮਤਲਬ ਬਹੁਤ ਕੀ ਹੋ ਗਿਆ ਅੱਜ ਕੱਲ ਤਾਂ ਫਰੂਟ ਵੀ ਬੰਦਾ ਕਹਿੰਦਾ ਚਲੋ ਬਈ ਡੋਕਟਰਸ ਵੀ ਦੱਸਦੇ ਹੈ ਕਿ ਫਰੂਟ ਖਾਓ ਜ਼ਿਆਦਾ ਤੋਂ ਜ਼ਿਆਦਾ ਗਰਮੀਆਂ ਚ ਬੰਦਾ ਸੋਚਦਾ ਕਿ ਹਾਂ ਬਈ ਚਲੋ ਪਾਣੀ ਦੀ ਕਮੀ ਨਾ ਹੋਏ ਬਈ ਪਾਣੀ ਪੂਰਾ ਰਹੇ ਸਾਡੇ ਅੰਦਰ ਪਾਣੀ ਵੀ ਦੇਖੋ ਬਹੁਤ ਜ਼ਰੂਰੀ ਹੈ ਫੇਰ ਓ ਬੰਦਾ ਸੋਚਦਾ ਕਿ ਨੈਚੁਰਲ ਚੀਜ਼ਾਂ ਨਾਲ ਬਈ ਇਹ ਚੀਜ਼ਾਂ ਦੀ ਪੂਰਤੀ ਹੁੰਦੀ ਰਹੇ ਤੇ ਹੁਣ ਤਰਬੂਜ਼ ਵਿੱਚ ਜਿਹੜਾ ਸਭ ਤੋਂ ਵਧੀਆ ਫਰੂਟ ਮੰਨਿਆ ਜਾਂਦਾ ਪਾਣੀ ਦੀ ਮਾਤਰਾ ਜਿਹਦੇ ਚ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਤੇ ਲੋਕੀ ਜਿਹੜੇ ਨੇ ਗਰਮੀਆਂ ਚ ਸਭ ਤੋਂ ਜ਼ਿਆਦਾ ਖੱਕੜੀ ਤਰਬੂਜ਼ ਤੇ ਅੰਮ ਨੂੰ ਖਾਣਾ ਪਸੰਦ ਕੀਤੇ ਨੇ ਇਹ ਤੇ ਤੁਹਾਨੂੰ ਵੀ ਪਤਾ ਹੋਏਗਾ । ਤੇ ਹੁਣ ਓਹੀਉ ਤਰਬੂਜ਼ ਅਗਰ ਬੰਦਾ ਸੋਚ ਕੇ ਲਿਆਂਦਾ ਹੈ ਕਿ ਹਾਂ ਬਈ ਸਾਡੀ ਬਈ ਸਿਹਤ ਵਾਸਤੇ ਵਧੀਆ ਹੈ ਬਈ ਸਾਡੇ ਅੰਦਰ ਪਾਣੀ ਦੀ ਕਮੀ ਨਹੀਂ ਹੋਣ ਦਏਗਾ ਮਤਲਬ ਵੈਸੇ ਵੀ ਬਹੁਤ ਅੱਛਾ ਏ ਹੈਂ ਤੇ । ਉਹ ਹੀ ਤਰਬੂਜ਼ ਸਾਡੀ ਜਾਨ ਦਾ ਕਾਰਨ ਬਣ ਜਾਏ ਤੇ ਕਿੰਨਾ ਮਤਲਬ ਡਿਫੀਕਲਟ ਕੰਮ ਹੈ, ਡਿਫੀਕਲਟ ਸਿਚੁਏਸ਼ਨ ਹੈ ਕਿ ਬੰਦਾ ਕੀ ਖਾਏ ਸੋ ਮਤਲਬ ਬੰਦਾ ਇੱਕ ਹੈਲਥ ਦੇ ਵਾਸਤੇ ਲੈ ਰਿਹਾ ਔਰ ਫਿਰ ਵੀ ਉਹਨੂੰ ਅੱਗੇ ਮਤਲਬ ਇਹ ਚੀਜ਼ਾਂ ਦੇਖਣ ਨੂੰ ਫੇਸ ਕਰਨ ਨੂੰ ਤੇ ਹੈਲਥ ਦੇ ਵਾਸਤੇ ਲੈਂਦਾ ਤੇ ਹੁੰਦਾ ਕੁਛ ਹੋਰ ਹੀ ਹੈ ਤੇ ਮਤਲਬ ਕਿਸੇ ਚੀਜ਼ ਦਾ ਅੱਜ ਕੱਲ ਭੇਦ ਨੀ ਹੈਗਾ, ਹਰ ਚੀਜ਼ ਚ ਮਿਲਾਵਟ ਹੋ ਗਈ ਹੈ।
ਹਾਂਜੀ ਹਾਂਜੀ ਮੈਂ ਤੁਸੀਂ ਕਾਫ਼ੀ ਗੰਭਾ ਮਤਲਬ ਬੋਲਿਆ ਤੇ ਮੈਂ ਸੁਣਦਾ ਹੀ ਰਹਿ ਗਿਆ ਕੀ ਕੀ ਬੋਲ ਤੁਸੀਂ, ਤੇ ਮੈਂ ਮੈਂ ਕਹਿ ਰਿਹਾ ਸੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਮੈਂ ਵੀ ਗੱਲ ਸੁਣੀ ਵੀ ਪੂਰੀ ਫੈਮਲੀ ਫੈਮਲੀ ਡੈਥ ਹੋ ਗਈ ਸੀ ਤਰਬੂਜ਼
ਹਾਂਜੀ।
ਤੇ ਤਰਬੂਜ਼ ਕਦੇ ਵੀ ਲੈਣਾ ਹੋਵੇ ਨਾ ਫਿਰ ਤੁਸੀਂ ਦੇਖੋ ਤਰਬੂਜ਼ ਤੇ ਡੰਡੀ ਨਾ ਉੱਪਰ ਡੰਡੀ ਹੁੰਦੀ
ਹਾਂਜੀ ਹਾਂਜੀ ਹਾਂ ਮੈਂ ਵੀ ਇਹ ਵੇਖ ਰਹੀ ਸੀ
ਸੈਕਿੰਡ ਤਰਬੂਜ ਦਾ ਜਿਹੜਾ ਨਿਚਲਾ ਪਾਰਟ ਉੱਪਰ ਦਾ ਪਾਰਟ ਹਲਕਾ ਯੇਲੋ ਕਲਰ ਚ ਹੋਣਾ ਚਾਹੀਦਾ ਹੈ ਤੇ ਠੰਡ ਤੇ ਗੱਲ ਬਈ ਤਰਬੂਜ਼ ਉਹਦੇ ਬੀਜ ਨੇ ਉਹ ਮਤਲਬ ਕਿ ਜ਼ਿਆਦਾ ਵਾਈਟ ਨਾ ਵਾਈਟ ਨਾ ਹੋਣ ਕਾਲੇ ਹੋਣੇ ਚਾਹੀਦੇ ਨੇ। ਮਤਲਬ ਇਹ ਚੀਜ਼ਾਂ ਕੁ ਹੈਗੇ ਆ ਤੁਹਾਨੂੰ ਨੋਟ ਕਰਨੇ ਚਾਹੀਦੀਆਂ ਨੇ ਤਾਂ ਕਿ ਤੁਸੀਂ ਚੀਜ਼ ਪ੍ਰੋਪਰ ਸਹੀ ਲੈ ਸਕੋ।
ਜੀ ਹਾਂਜੀ, ਇਹ ਨਾ ਮੈਂ ਵੀ ਪੜ੍ਹਿਆ ਸੀਗਾ ਜਿਹੜਾ ਤੁਸੀਂ ਦੱਸ ਰਹੇ ਹੋ ਨਾ ਕਿ ਅਗਰ ਅਸੀਂ ਕਿਸੀ ਫਰੂਟ ਨੂੰ ਖਰੀਦਣ ਜਾਂਣੇ ਹਾਂ ਕਿ ਕਿਵੇਂ ਪਤਾ ਕਰੀਏ, ਹੁਣ ਜਦੋਂ ਉਹ ਨਿਊਜ਼ ਸੁਣੀ ਤੇ ਥੋੜ੍ਹੀ ਟੈਨਸ਼ਨ ਤੇ ਹੋਈ ਜਾਂਦੀ ਹੈ। ਜੇ ਅਸੀਂ ਵੀ ਹਾਂ ਖਾਂਣੇ ਹਾਂ ਨੌਰਮਲ ਲਾਈਫ ਵਿੱਚ ਹਰ ਕੋਈ ਲਿਆਂਦਾ ਹੈ। ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਰੋਹਾਣਾ ਕਹਿੰਦੇ ਨੇ ਪੰਜਾਬੀ ਚ, ਤੇ ਅਸੀਂ ਲਿਆਂਣੇ ਹਾਂ ਤੇ ਫਿਰ ਸਾਨੂੰ ਵੀ ਤੇ ਪਤਾ ਹੋਣਾ ਚਾਹੀਦਾ ਕਿ ਕਿੱਦਾਂ ਲਈਏ? ਕਿਵਾਂ ਅਸੀਂ ਉਹਦੀ ਜਾਂਚ ਕਰੀਏ? ਕਿ ਹਾਂ ਬਈ ਇਹ ਸਹੀ ਵੀ ਹੈ ਕਿ ਨਹੀਂ? ਫਿਰ ਮੈਂ ਸਰਚ ਕੀਤਾ ਸੀ। ਫਿਰ ਇਹੀ ਜਿਹੜੇ ਤੁਸੀਂ ਪੁਆਇੰਟਸ ਦੱਸ ਰਹੇ ਹੋ ਨਾ ਤਿੰਨ, ਇਹ ਤੇ ਮੇਨ ਸਭ ਤੋਂ ਉਤੇ ਹਾਈਲਾਈਟ ਹੁੰਦੇ ਵੀ ਸੀਗੇ। ਇੱਕ ਉਹਦੀ ਬੋਦੀ ਜਿਹੜੀ ਹੈ ਜੋ ਵੀ ਹੁੰਦੀ ਉਹ ਸੁੱਕਾ ਹੋਣਾ ਚਾਹੀਦਾ, ਤੇਲ ਜਿਹੜੀ ਹੁੰਦੀ ਹੈ। ਤੇ ਇੱਕ ਯੈਲੋਇਸ਼ ਕਲਰ ਵਿੱਚ ਹੋਣਾ ਚਾਹੀਦਾ ਔਰ ਬਲੈਕ ਓਹਦੇ ਬੀਜ ਹੋਣੇ ਚਾਹੀਦੇ ਨੇ।
ਹਾਂਜੀ, ਇਸੇ ਤਰ੍ਹਾਂ ਹੀ ਨਾ ਕੇਲੇ ਵੀ ਮਤਲਬ ਕਿ ਟੀਕੇ ਆਲੇ ਆਉਣ ਲਗ ਨੇ ਕੇਲੇ, ਕੇਲੇ ਨੂੰ ਟੀਕਾ ਲਾਂਦੇ ਨੇ ਨਾਲ ਹੀ ਕੇਲੇ ਤਿਆਰ ਹੋ ਜਾਣ। ਨੇ ਕੇਲੇ ਜਿਵੇਂ ਨਾ ਤੁਸੀਂ ਖਾਂਦੇ ਹੋ ਨਾ, ਤੁਹਾਨੂੰ ਕੇਲੇ ਚ ਨਾ ਸਮੈਲ-ਸਮੈਲ ਜੇ ਅਲੱਗ ਆਏਗੀ ਟੀਕੇ ਲਾ ਖਾ ਰਹੇ ਹੋ। ਤੁਸੀਂ ਆ ਮੈਥ ਰੁਕੋ ਵੀ ਕੇਲੇ ਠੀਕੇ ਆ ਨਾਲੋਂ ਤੁਸੀਂ ਇੱਕ ਪਲੀਜ਼ ਮੇਰੀ ਗੱਲ ਸੁਣਿਆ ਕਰੋ ਥੋੜੀ ਜਿਹੀ। ਮੈਨੂੰ ਥੋੜਾ ਜਿਹਾ ਟਾਈਮ ਦੇਆ ਕਰੋ ਬੋਲਣ ਦਾ, ਤੇ ਮਤਲਬ ਤੇ ਕੇਲੇ ਵੀ ਜਦੋਂ ਬੰਦਾ ਖਾਵੇ ਨਾ ਉਹਨੂੰ ਮਤਲਬ ਕਿ ਉਹ ਉਹਦੇ ਚ ਉਹਦਾ ਜੇਲਾ ਸਵਾਦ ਯਾ ਕੁਛ ਅਲੱਗ ਹੁੰਦਾ ਹੈ। ਨੈਚੁਰਲ ਕੇਲੇ ਤੋਂ ਉਹ ਵੀ ਮਤਲਬ ਬੰਦੇ ਨੂੰ ਨਹੀਂ ਖਾਣੇ ਚਾਹੀਦੇ। ਟੀਕੇ ਆਲੇ ਕੇਲੇ ਆ ਰਹੇ ਨੇ। ਟੀਕੇ ਆਲੇ ਤਰਬੂਜ਼ ਆ ਰਹੇ ਨੇ। ਹਰ ਚੀਜ਼ ਮਤਲਬ ਕਿ ਟੀਕੇ ਨਾਲ ਤਿਆਰ ਹੋ ਰਹੀ ਹੈ। ਈਵਨ ਤੁਸੀਂ ਖੇਤਾਂ ਚ ਤੁਸੀਂ ਜੋ ਫਸਲ ਤਿਆਰ ਹੋ ਰਹੀ ਹੋ ਉਹਨਾਂ ਚ ਵੀ ਖਾਦ ਮਤਲਬ ਕਿ ਪੈ ਰਹੀ ਹੋ ਟੀਕੇ ਉਹ ਆਪਣਾ ਜੋ ਪਾ ਰਹੇ ਨੇ ਮੋਮ ਉਹ ਤਾਰਾ ਹੀ ਮਤਲਬ ਕਿ ਕੈਮੀਕਲ ਲੱਗ ਰਿਹਾ ਅੱਜ ਕੱਲ, ਕੋਈ ਚੀਜ਼ ਮਤਲਬ ਖਾਣ ਆਲੀ, ਤੁਸੀਂ ਹੁਣ ਦੁੱਧ ਲੈਣ ਜਾਓਗੇ ਗਾਵਾਂ ਨੂੰ ਵੀ ਟੀਕੇ ਲਾ ਕੇ ਦੁੱਧ ਦਿੰਦੇ ਬਏ ਨੇ। ਹੁਣ ਬੰਦਾ ਮਤਲਬ ਹੈਲਥ ਪ੍ਰਤੀ ਮਤਲਬ ਕਿ ਹੁਣ ਬੰਦਾ ਕੀ ਕਰੇ? ਹਰ ਚੀਜ਼ ਹੀ ਮ ਉਹ ਮਿਲਾਵਟ ਦੇ ਟੀਕੇ ਆਲੀ ਹੋਈ ਪਈ ਹੈ।
ਹਾਂ ਇਹ ਤੇ ਹੈ ਹੀ, ਹੁਣ ਤੁਸੀਂ ਕੇਲਿਆਂ ਦੀ ਗੱਲ ਕਰਦੇ ਬੇਓ, ਕੇਲਿਆਂ ਦਾ ਵੀ ਕਹਿੰਦੇ ਨੇ ਕਿ ਉਹ-ਉਹ ਵੇਖ ਕੇ ਲੈਣੇ ਚਾਹੀਦੇ ਨੇ। ਕੇਲੇ ਦੀ ਵੀ ਨਿਸ਼ਾਨੀ ਹੁੰਦੀ ਹੈ। ਕਿ ਜਿਆਦਾ ਅਗਰ ਪੀਲੇ ਪੀਲੇ ਨੇ ਤਾਂ ਨਹੀਂ ਲੈਣੇ ਚਾਹੀਦੇ ਸਾਨੂੰ। ਤੇ ਕਿਉਂਕਿ ਕਈ ਗ੍ਰੀਨ ਕੇਲੇ ਵੀ ਪਕਾ ਕੇ ਨਾ ਉਹਨਾਂ ਨੇ ਪੀਲੇ ਕੀਤੇ ਦੇ ਹੁੰਦੇ ਨੇ, ਤੇ ਜਿਹਦੇ ਉੱਤੇ ਹਲਕਾ-ਹਲਕਾ ਬਲੈਕ ਜਾਂ ਬਰਾਊਨ ਕਲਰ ਦੀ ਧੱਪੀਆਂ ਹੁੰਦੀਆਂ, ਉਹ ਵਾਲੇ ਕੇਲੇ ਲੈਣੇ ਚਾਹੀਦੇ ਨੇ ਹਮੇਸ਼ਾ। ਤੇ ਕੇਲੇ ਜਿਹੜੇ ਹੁੰਦੇ ਨਾ ਉਹ ਖਾਣ ਨਾਲ ਹੀ ਪਤਾ ਲੱਗ ਜਾਂਦਾ ਕਿ ਤੇਨੂੰ ਇਹ ਪੱਕਿਆ ਹੋਇਆ ਯਾ ਖੁਦ ਪਕਾਇਆ ਗਿਆ ਹੈ। ਕਿਉਂਕਿ ਕੇਲੇ ਦਾ ਟੇਸਟ ਔਰ ਕੇਲੇ ਦੀ ਜਿਹੜੀ ਸਮੂਥਨੈਸ ਹੁੰਦੀ ਹੈ ਉਹੀ ਸਾਨੂੰ ਦੱਸ ਦਿੰਦੀ ਹੈ ਕਿ ਹਾਂ ਮਿਲਾਵਟੀ ਹੈ ਜਾਂ ਨਹੀਂ ਹੈ। ਇਹ ਤੁਸੀਂ ਗੱਲ ਸਹੀ ਕਰ ਰਹੇ ਹੋ।
ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਅੰਮਾਂ ਵਿੱਚ ਵੀ ਮਿਲਾਵਟ ਆਉਂਦੀ ਹੈ। ਅੰਮ ਨੂੰ ਅਗਰ ਟੀਕਾ ਲੱਗਿਆ ਹੁੰਦਾ ਉਹ ਮਸਾਲਾ ਵਗੈਰਾ ਲੱਗਿਆ ਹੁੰਦਾ, ਉਹ ਤੇ ਚਲੋ ਮਸਾਲੇ ਦੀ ਤਾਂ ਕੋਈ ਗੱਲ ਨਹੀਂ, ਕਈ ਵਾਰੀ ਮਸਾਲਾ ਇੰਨੀ ਮਾਤਰਾ ਚ ਲੱਗਿਆ ਹੁੰਦਾ ਹੈ ਤੇ ਉਹਦੇ ਨਾਲ ਮੂੰਹ ਤੱਕ ਪੱਕ ਦਿੰਦਾ ਕਈਆਂ ਦੇ।
ਹਾਂਜੀ ਓਹੀਓ ਨਾ ਮਤਲਬ ਕੇ ਮਤਲਬ ਕਿ ਅ ਪਹਿਲੇ ਸਿੱਧਾ ਅਫੈਕਟ ਨਾ ਗਲੇ ਨੂੰ ਪੇ ਟੀਕੇ ਆਲਾ ਅੰਬ ਖਾਓਗੇ ਨਾ, ਸਿੱਧਾ ਤੋਂ ਗਗੜਾ ਪਕੜੇਗਾ ਪਹਿਲੇ ਏਹ, ਹਮ ਇਸੇ ਤ ਅਸੀਂ ਮਤਲਬ ਜਿਵੇਂ ਸਬਜ਼ੀਆਂ ਨੇ ਸਬਜ਼ੀਆਂ ਨੇ ਜਿਵੇਂ ਕਿ ਤੁਸੀਂ ਕਹਿਣਦੇ ਹੋ ਲੋਕੀ ਹੋ ਗਿਆ ਜਾਂ ਹੋਰ ਜਿਹੜੇ ਹੋ ਗਆਂ ਸਬਜ਼ੀਆਂ ਉਹਨਾਂ ਨੂੰ ਟੀਕਾ ਲਾ ਕੇ ਨਾ ਮਤਲਬ ਕਿ ਵੱਡਾ ਕਰ ਦ। ਟੈਮ ਤੋਂ ਪਹਿਲੇ ਹੀ।
ਹਾਂਜੀ ਪਰ ਸਬਜ਼ੀਆਂ ਦਾ। ਭੇਤ ਕਿਵੇਂ ਪਾ ਸਕਦੇ ਆ ਕੋਈ ਪਤਾ ਹੀ ਨਹੀਂ ਲੱਗਦਾ ਕਿ ਹਾਂ ਬਈ ਇਹ ਖਰਾਬ ਹੈ ਜਾਂ ਸਹੀ ਹੈ ਕਹਿੰਦੇ ਆ ਕਿ ਗਰਮ ਪਾਣੀ ਚ ਫੇਰ ਵੀ ਨਾ ਇੱਕ ਵਾਰੀ ਕੱਢ ਲੈਣਾ ਚਾਹੀਦਾ ਲਿਆ ਕੇ ਨਾ। ਚਾਹੇ ਉਹ ਫਰੂਟਸ ਏ ਚਾਹੇ ਉਹ ਸਬਜ਼ੀਆਂ ਦਾ ਤੇ ਖਾਸ ਕਰਕੇ ਕਹਿੰਦੇ ਆ ਕਿ ਉਹਨੂੰ ਗਰਮ ਪਾਣੀ ਚੋਂ ਇੱਕ ਵਾਰੀ ਕੱਢ ਲੈਣਾ ਚਾਹੀ
ਇਸੇ ਤਰ੍ਹਾਂ ਨਾ ਗੋਭੀ ਨੂੰ ਹੀ ਗਰਮ ਪਾਣੀ ਚ ਮ ਮਤਲਬ ਨਾ ਕੱਨਾ ਚਾਹੀਦਾ ਪਹਿਲੇਾਂਉਂ ਗੋਭੀ ਅੰਦਰ ਤਾਂ ਕਾਫੀ ਛੋਟੇ-ਛੋਟੇ ਕੀੜੇ ਹੁੰਦੇ।
ਹਾਂਜੀ ਬਿਲਕੁਲ
ਉਹ ਬਾਹਰ ਆ ਜਾਣਗੇ ਨਾਲ ਹੀ ਇਹ ਵੀ ਚੀਜ਼ਾਂ ਨੋਟ ਕਰਨ ਵਾਲੀ ਹੁੰਦੇਆਂਮਮ ਨੇ।
ਔਰ ਗੋਭੀ ਦੇ ਅੰਦਰ ਐਸੇ ਕੀੜੇ ਹੁੰਦੇ ਨੇ ਜੋ ਨ ਨਜ਼ਰ ਨਜ਼ਰ ਨਹੀਂ ਆਂਦੇ ਤੁਸੀਂ ਕਿੰਨਾ ਮਰਜ਼ੀ ਦੇਖਲੋ ਬਹੁਤ ਕੀੜਾ ਏ ਤੇ ਉਹ ਲੱਗਦੀ ਗੋਭੀ ਦੇ, ਫੁੱਲ ਦੇ ਵਿੱਚ ਬਿਲਕੁਲ ਚਿਪਕੇ ਹੁੰਦੇ ਆ ਕੀੜੇ ਨਾ, ਹੁਦੇ ਵੀ ਗੋਭੀ ਵਾਲੇ ਰੰਗ ਦੇ ਹੀ ਹੈ। ਪਤਾ ਨਹੀਂ ਲੱਗਦਾ ਹਾਂ ਜ ਤੇ ਇਸ ਕਰਕੇ ਉਹਨੂੰ ਮਤਲਬ ਜਾਂ ਤੇ ਗਰਮ ਪਾਣੀ ਚੋਂ ਕੱਢ ਲੈਣਾ ਚਾਹੀਦਾ ਜਾਂ ਫਿਰ ਉਹਨੂੰ ਹਲਕਾ ਜਾ ਇੱਕ ਬੋਇਲ ਦਵਾ ਲੈਣਾ ਚਾਹੀਦਾ ਜਦੋਂ ਅ ਕਿ ਗੋਭੀ ਨੂੰ ਕੱਟਣੇ ਹਾਂ ਨਾ ਉ ਬਸ ਹਲਕਾ ਜਾ ਬੋਇਲ ਕਰਵਾ ਦੋ ਐਂ ਨੀ ਕਿ ਤੁਸੀ, ਗੋਭੀ ਨੂੰ ਗਾਲ ਈ ਦਉ ਐਸਾ ਵੀ ਨਹੀਂ ਹੈ ਗਰਮ ਪਾਣੀ ਚੋਂ ਕੱਢ ਕੇ ਮਤਲਬ ਰੱਖਣਾ ਹੀ ਹੈ ਉਬਲਦੇ ਪਾਣੀ ਚ ਏਦਾਂ ਹੀ ਹ
ਮੈਂ ਤੇ ਕਹਿੰਦਾ ਅੱਜ ਕੱਲ੍ਹ ਨਾ ਲੋਕਾਂ ਨੇ ਆ ਆਪਣੀ ਛੱਤਾਂ ਦੇ ਉੱਪਰ ਨਾ ਗਮਲਿਆਂ ਦੇ ਵਿੱਚ ਸਬਜ਼ੀਆਂ ਲਾਈਆਂ ਨੇ ਸਭ ਤੋਂ ਵਧੀਆ ਤਰੀਕਾ ਆਪਣੇ ਅੰਦਰ ਹੀ ਆਪ ਹੀ ਤੁਸੀਂ ਉੱਪਰ ਛੱਤ ਤੇ ਗਮਲੇ ਲਿਆ ਕੇ ਨਾ ਸਬਜ਼ੀਆਂ ਤੁਸੀਂ ਆਪ ਹੀ ਉਗਾਓ। ਅਤੇ ਆਪ ਸਭ ਤੋਂ ਵਧੀਆ ਤੇ ਵਧੀਆ, ਠੀਕ ਆ ਇਹ ਵੀ ਤੁਹਾਡੇ ਸਾਹਮ ਤਿਆਰ ਹੋ ਰਿਹਾ।
ਹਾਂਜੀ ਉਹ ਤੇ ਚਲੋ ਗੱਲ ਤੁਹਾਡੀ, ਠੀਕ ਏ ਬੰਦਾ ਕਿਹਨੂੰ ਕੋਈ ਉਗਾ ਲਏਗਾ ਕਿੰਨੀ ਸਬਜ਼ੀਆਂ ਉਗਾ ਲਏਗਾ ਇਹ ਵੀ ਤਾਂ ਦੇਖੋ ਨਾ ਤਸ
ਤੇ ਮ ਮਤਲਬ ਜੋ-ਜੋ ਓਗਾ ਸਕਦਾ ਪਰ ਉਹਨੂੰ ਬੰਦਾ,
ਹਾਂ-ਹਾਂ-ਹਾਂ ਉਹ ਤੇ ਚਲੋ ਉਗਾ ਸਕਦਾ, ਥੋੜ੍ਹੀ ਬਹੁਤੀ ਤਾਂ ਅਸੀਂ ਉਗਾ ਹੀ ਸਕਦੇ ਹਾਂ। ਚਾਹੇ ਉਹ ਧਨੀਆ ਲਾ ਲਓ, ਟਮਾਟਰ ਲਗਾ ਲੋ, ਮਿਰਚਾਂ ਲਗਾ ਲਓ, ਸਾਰੀਆਂ ਚੀਜ਼ਾਂ ਤੇ ਉਗਦੀਆਂ ਹੀ ਹੈ ਪੁਦੀਨਾ ਤੱਕ ਉ ਉਗ ਜਾਂਦਾ ਹੈ। ਅ ਈਵਨ ਬੈਂਗਨ ਤੱਕ ਉਗਦੇ ਨੇ ਗਮਲਿਆਂ ਦੇ ਵਿੱਚ ਹੀ, ਤੇ ਬਾਕੀ
ਮੈਂ ਪੰਜਾਬ ਚ ਦੇਖਿਆ ਸੀ ਇੱਕ-ਇੱਕ, ਇਕ ਸਰਦਾਰ ਜੀ ਨੇ ਨਾ ਸਾਰੀ ਸਬਜ਼ੀਆਂ ਆਪਣੀ ਛੱਤ ਤੇ ਉਗਾਈ ਦੀਆਂ ਸਨ, ਪੂਰੀ ਛੱਤ ਭਰਤੀ ਸੀ ਉਹ ਨੇ
ਤੇ ਕੀਤੀ ਹੋਣੀ ਹੈ ਨਾ ਉਹ ਉਹਦੀ ਖੇਤੀ ਕੀਤੀ ਹੋਣੀ ਹੈ ਪ੍ਰੋਪਰ ਛੱਤ ਦੇ ਉੱਤੇ, ਉਹਨਾਂ ਨੇ ਪਰਸਨਲ ਬਣਾਇਆ ਹੋਣਾ ਨਾ ਉਹਨਾਂ
ਹਾਂਜੀ, ਗਮਲੇ ਹੀ ਲਾਏ ਸੀ ਉਹਨਾਂ ਨੇ
ਹਾਂਜੀ, ਤਾਂ ਹੀ ਨਾ। ਤੇ ਬਾਕੀ ਇਹ ਵੀ ਅਹ ਇਹ ਹੁਣ ਅਸੀਂ ਲੈ ਲਈਏ ਕੋਈ ਪੇੜ-ਪੌਦਾ ਸਾਨੂੰ ਉਗਾਉਣਾ ਨਾ ਏ, ਇਹਦੇ ਬਾਰੇ ਚ ਵੀ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਤਾਂ ਹੀ ਉਗਦਾ ਹੈ ਇਹ ਚੀਜ਼ਾਂ ਦੀ ਵੀ ਬਹੁਤ ਦੇਖ ਰੇਖ ਕਰਨੀ ਪੈਂਦੀ ਹੈ। ਏਦਾਂ ਥੋੜ੍ਹਾ ਹੋ ਜਾਂਦਾ ਕੁਛ ਵੀ ਚਲੋ, ਹਾਂ ਬਾਕੀ ਆਹੀ ਫਿਰ ਬੰਦਾ ਐਂਡ ਇਸ ਤੇ ਇਹੀ ਸੋਚਦਾ ਹੈ ਵੀ ਕਿਵੇਂ ਪਰਖੀਏ ਜਿਸ ਚੀਜ਼ਾਂ ਦਾ ਚਲੋ ਪਤਾ ਲੱਗ ਜਾਂਦਾ ਹੈ ਕਿ ਹਾਂ ਬਈ ਇਹਦੇ ਚ ਮਿਲਾਵਟ ਹੈਗੀ ਹੈ, ਹੋ ਸਕਦੀ ਉਹਦੀ ਏ। ਚਲੋ ਬੰਦਾ ਆਪਣਾ ਸਾਵਧਾਨੀ ਵਰਤ ਲੈਂਦਾ ਹੈ, ਨਹੀਂ ਤਾਂ ਫੇਰ ਕਈ ਆਦੀਆਂ ਨੇ ਕਈ ਚੀਜ਼ਾਂ ਫਿਰ ਉਹਨੂੰ ਐ ਹੀ ਹੈ ਕਿ ਗਰਮ ਪਾਣੀ ਚੋਂ ਕੱਢ ਕੇ ਯੂਜ ਕਰੀਏ। ਚਲੋ, ਠੀਕ ਹੈ ਫਿਰ।
ਚੀਜ਼ਾਂ ਬਾਰੇ ਨਾ ਮੈਨੂੰ ਕਾਫੀ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਨਾ, ਤੁਸੀਂ ਕਾਫੀ ਨੋਲੇਜ ਮਿਲਦੇ ਇਹ ਚੀਜ਼ਾਂ ਬਾਰੇ।
ਅ ਹਾਂਜੀ, ਮੈਨੂੰ ਵੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਚਲੋ ਠੀਕ ਹੈ ਫੇਰ ਕਦੀ ਕਰਾਂਗੇ ਗੱਲ। ਹੁਨ ਕੋਈ ਆਇਆ ਸਾਡੇ ਘਰ, ਠੀਕ ਹੈ ਓਕੇ, ਬਾਏ।
ਬੜਾ ਧਿਆਨ ਰਖਦੇ ਓ।